ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ -ਚਾਲ ਹੈ?
ਵਧੀਆ ਹੈਗੇ ਨੇ, ਤੁਸੀਂ ਸੁਣਾਓ?
ਬਸ, ਵਧੀਆ ਜੀ। ਬਸ ਕੁਛ ਨਹੀਂ, ਟਰਾਂਸਪੋਰਟ ਦੇ ਬਾਰੇ ਸੋਚ ਰਹੀ ਸੀ। ਕਿਵੇਂ, ਹਾਂ।
ਅੱਛਾ, ਤੁਸੀਂ ਕਿਤੇ ਜਾਣ ਦਾ ਪਲੈਨ, ਕਰ ਰਹੇ ਹੈਗੇ ਹੋ?
ਹਾਂਜੀ, ਥੋੜ੍ਹਾ ਕੰਮ ਨਾਲ ਜਾਣਾ ਸੀ, ਤੇ ਉਹੀਓ ਸੋਚ ਰਹੀ ਸੀ। ਹਾਂਜੀ।
ਹਾਂਜੀ, ਕਿੱਥੇ ਲੋਕਲ ਹੀ, ਲੋਕਲ ਹੀ ਜਾਣਾ ਕੀ, ਕਿਤੇ? ਤੁਸੀਂ ਬਾ, ਲੋਕਲ ਹੀ ਜਾਣਾ ਹੈਗਾ ਹੈ, ਲੋਕਲ ਤੇ ਫੇਰ ਤੁਸੀਂ ਕੁਛ ਕੁਛ ਵੀ ਲੈ ਸਕਦੇ ਹੈਗੇ ਹੋ, ਮੈਂ ਕਿਹਾ ਸ਼ਾਇਦ ਤੁਸੀਂ ਆਊਟ ਆਫ ਸਟੇਸ਼ਨ, ਜਾਣ ਦਾ ਪਲੈਨ ਕਰ ਰਹੇ ਹੈਗੇ ਹੋ। ਤੇ ਉਹਦੇ, ਵਾਸਤੇ ਮੈਂ ਤੁਹਾਨੂੰ ਪ੍ਰੈਫਰ ਕਰਾਂਗੀ, ਕਿ ਤੁਸੀਂ ਆਪਣਾ ਪਰਸਨਲੀ, ਕਿਤੇ ਜਾਓ ਤੁਸੀਂ ਤਾਂ, ਟਰਾਂਸਪੋਰਟੇਸ਼ਨ ਤੇ ਤੁਸੀਂ ਨਾ ਹੀ ਰਹੋ। ਪਰੋਜ਼ੇ, ਕਿਉਂਕਿ ਅ ਜਗ੍ਹਾ- ਜਗ੍ਹਾ, ਫਿਰ ਉਹ ਆਪਣੀ ਮਨ ਮਰਜ਼ੀ ਨਾਲ, ਰੋਕਦੇ ਕਰਦੇ ਹੈਗੇ ਨੇ, ਤੇ ਆਪਣਾ ਪਰਸਨਲ ਹੁੰਦਾ ਹੈਗਾ, ਕਿਤੇ ਵੀ ਜਾਣਾ ਹੋਏ ਟ੍ਰੈਵਲ ਵਗੈਰਾ ਕਰਨਾ ਹੋਏ ਤੇ ਉਹ, ਹ ਸਹੀ ਰਹਿੰਦਾ ਹੈਗਾ, ਆਪਣਾ ਤੁਸੀਂ ਕਰ ਲਵੋ। ਜਿੱਥੇ ਵੀ ਆਨਾ -ਜਾਨਾ ਹੋਏ। ਹਾਂਜੀ, ਤੇ ਆਪਣਾ ਪਰਸਨਲ ਮੇਰੇ ਹਿਸਾਬ ਨਾਲ ਸਹੀ ਰਹਿੰਦਾ, ਅਸੀ ਵੀ ਕਿਤੇ ਆਉਣਾ, ਜਾਣਾ ਹੋਏ, ਅਸੀ ਆਪਣੇ ਪਰਸਨਲ ਤੇ ਹੀ ਜਾਂਦੇ। ਕਿਉਂਕਿ, ਪਬਲਿਕ ਟਰਾਂਸਪੋਰਟ ਚ ਦੇਖ ਲੋ ਨਾ ਇੱਕ ਤੇ ਉਹ ਇਤਨਾ ਜਬਰਦਸਤੀ ਦਾ ਅ ਲੋਡ ਲੈ ਕੇ ਚੱਲਦੇ ਹੈਗੇ ਨੇ, ਕੀ ਨਾ ਚਾਹੁੰਦੇ ਹੋਏ ਵੀ ਬੰਦਾ ਅ, ਪਰੇਸ਼ਾਨ ਹੀ ਹੁੰਦਾ ਹੈਗਾ ਹੈ। ਤੇ ਇਹ ਹੁੰਦਾ ਹੈ ਕਿ, ਆਪਣਾ ਪਰਸਨਲ ਲਾਈਫ ਚਲੋ ਤੇ ਫਿਰ, ਉਹਦੇ ਵਿੱਚ ਬੰਦੇ ਨੂੰ ਥੋੜਾ ਜਿਹਾ ਆਰਾਮ ਰਹਿੰਦਾ ਹੈਗਾ, ਜਿੱਥੇ ਮਨ ਆਪਣਾ ਮਨ ਹੁੰਦਾ, ਜਿੱਥੇ ਆਪ, ਤੁਹਾਨੂੰ ਠੀਕ ਸੁਟੇਬਲ ਲੱਗਦਾ ਹੈ। ਤੁਸੀਂ, ਉੱਥੇ ਰੋਕ ਵੀ ਸਕਦੇ ਹੈਗੇ ਹੋ, ਥੋੜਾ ਤੁਸੀਂ ਅਹ ਬਾਹਰ -ਅੰਦਰ ਵੀ ਨਿਕਲ ਕਰ ਸਕਦੇ, ਉਹ ਲੋਕ ਆਪਣੀ ਮਰਜ਼ੀ ਨਾਲ, ਜਦੋਂ ਰੋਕਦੇ ਹੈਗੇ ਨੇ ਨਾ ਫਿਰ ਪਤਾ ਨੀ, ਕੈਸੀ ਜਗ੍ਹਾ ਹੋਏ, ਕੈਸੀ ਜਗ੍ਹਾ ਨਾ, ਹੋਏ ਨਾਲ ਤੁਹਾਡੇ ਪਤਾ ਨੀ, ਕਿਸ ਤਰੀਕੇ ਦੇ ਲੋਕ ਹੋਣ ਤੇ, ਫਿਰ ਉਹ ਥੋੜਾ ਜਿਹਾ ਕੰਫਰਟੇਬਲ ਨਹੀਂ ਰਹਿੰਦਾ ਹੈਗਾ, ਮੇਰਾ ਆਪਣਾ, ਪਰਸਨਲੀ ਇਹ ਵਿਊ ਹੈਗਾ। ਬਾਕੀ ਦੇਖੋ ਜਾਣ ਵਾਲੇ ਜਾਂਦੇ ਹੀ ਹੈਗੇ ਨੇ, ਐਸਾ ਨਹੀਂ ਹੈ, ਕਿ ਕੋਈ ਯੂਜ ਨਹੀਂ ਕਰਦਾ ਹੈਗਾ ਵੇ
ਹਾਂਜੀ -ਹਾਂਜੀ, ਲੇਕਿਨ ਆਪਣੇ ਨਾਲ ਹੈ ਹਾਂ, ਲੇਕਿਨ ਆਪ ਆਪਣੇ, ਨਾਲ ਏ ਆਰਾਮ ਹੁੰਦਾ ਨਾ, ਕਿ ਸਾਡੇ ਜਿੱਥੇ ਮਨ ਅਸੀਂ ਉੱਥੇ ਰੋਕਾਂਗੇ। ਸਨਾਟੇ ਵਿੱਚ, ਜਿਵੇਂ ਉਹ ਲੋਕ ਚਾ, ਉਹ ਸਨਾਟੇ ਵਿੱਚ ਵੀ ਰੋਕ ਦੇਣ ਜਿੱਦੇ ਮਰਜ਼ੀ ਰੋਕਦੇ ਨੇ ਅਸੀਂ ਕੁਛ ਕਹਿ ਨੀ ਸਕਦੇ ਆਪਣੇ ਨਾਲ ਲੈ ਆਰਾਮ ਹੋਏਗਾ ਸਾਡਾ ਜਿਤੇ ਇਛਾ ਏ ਉੱਥੇ ਫਿਰ ਰੋਕਿਆ ਥੋੜਾ ਬਹੁਤ ਆਪਣਾ ਸਟੇਅ ਕੀਤਾ ਖਾਧਾ ਪੀਤਾ ਫਿਰ ਅੱਗੇ ਨਿਕਲ ਗਏ।
ਹਾਂਜੀ ਐ ਹੁੰਦਾ ਪਤਾ ਪੁੱਛ ਲੈਂਦਾ ਹੈ। ਏਰੀਆ ਦੇਖ ਲੈਂਦਾ ਹੈਗਾ ਕਿੱਦਾਂ ਦਾ ਏਰੀਆ ਹੈਗਾ ਤੇ ਫੇਰ ਉਸ ਹਿਸਾਬ ਨਾਲ ਏਰੀਏ ਦੇ ਹਿਸਾਬ ਨਾਲ ਬੰਦਾ ਉੱਥੇ ਹੀ ਗੱਡੀ ਮਤਲਬ ਆਪਣਾ ਰੋਕਣਾ ਕਰਨਾ ਫਰੈਸ਼ ਹੋਨਾ ਕੁਛ ਖਾਣਾ ਪੀਣਾ ਇਹ ਸਭ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਨੇ ਫਿਰ ਉਹ ਲੋਕ ਦੇਖਦੇ ਨੇ ਕਿ ਉਹ ਲੋਕ ਆਪਣਾ ਹੀ ਜਿੱਥੇ ਜੀ ਆਏ ਆ ਨਾ ਦਿਨ ਦੇਖਣਾ ਨਾ ਰਾਤ ਦੇਖਣਾ ਉਹਨਾਂ ਨੇ ਤੇ ਬਸ ਉਹਨਾਂ ਦੀ ਜਿੱਥੇ ਮਰਜ਼ੀ ਆਈ ਉਹਨਾਂ ਨੇ ਉੱਥੇ ਹੀ ਰੋਕਣਾ ਹੈਗਾ ਫਿਰ ਇੱਕ ਘੰਟਾ ਰੋਕਣਗੇ ਅੱਧਾ ਘੰਟਾ ਰੋਕਣਗੇ ਐਵੇਂ ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਕਿ ਕਿੰਨੀ ਦੇਰ ਰੋਕਣਾ ਹੈ ਕਿੰਨੀ ਦੇਰ ਨਹੀਂ ਰੋਕਣਾ ਅਸੀਂ ਤਾਂ ਮਾਹੌਲ ਦੇਖ ਕੇ ਚੱਲਦੇ ਹੈਗੇ ਹੈ। ਇੱਕ ਇੱਦਾਂ ਦਾ ਮਾਹੌਲ ਹੈਗਾ ਹੈ ਜਿੱਥੇ ਅਸੀਂ ਗੱਡੀ ਰੋਕਣੀ ਹੈ ਨਹੀਂ ਰੋਕਣੀ ਹੈਗੀ ਹੈ। ਦਿਨ ਦਾ ਟਾਈਮ ਹੋਵੇ ਸਾਡੇ ਆਲੇ ਦੁਆਲੇ ਕੁਛ ਚੀਜ਼ਾਂ ਮਿਲਣ ਵਾਲੀਆਂ ਹੋਣ ਤੇ ਉਸ ਹਿਸਾਬ ਨਾਲ ਹੈ ਉਹਨਾਂ ਨੇ ਇਹ ਸਭ ਚੀਜ਼ਾਂ ਨਹੀਂ ਦੇਖਣੀਆਂ ਹੈਗੀਆਂ ਉਹਨਾਂ ਨੇ ਜਿੱਥੇ ਦਿਲ ਆਇਆ ਉਹਨਾਂ ਨੇ ਉੱਥੇ ਘੰਟਾ ਡੇਢ ਘੰਟਾ ਨਾ ਖਾਨਾ ਪੀਣਾ ਫਰੈਸ਼ ਹੋਣਾ ਕਈ ਕਈ ਤੇ ਹੁੰਦੇ ਨਾ ਇੱਕ ਅੱਧਾ ਘੰਟਾ ਆਰਾਮ ਵੀ ਕਰ ਲੈਂਦੇ ਕਿ ਹਨ ਅਸੀਂ ਆਰਾਮ ਕਰਕੇ ਫਿਰ ਅੱਗੇ ਜਾਵਾਂਗੇ। ਓਣੀ ਦੇਰ ਚ ਉਥੇ ਬਸ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਹੈਗਾ, ਨਾ ਕਿ ਅਸੀਂ ਕਿੱਥੇ ਜਾਈਏਂ।
ਹਾਂਜੀ-ਹਾਂਜੀ, ਨਹੀਂ ਔ ਅਸੀਂ ਹੁਨ ਅਸੀਂ ਲੋਕ ਹੈਮਕੁੰਡ ਸਾਹਿਬ ਕਿਹਾ ਨਾ ਆਪਣੇ ਹੀ ਕੀਤਾ ਸੀ ਤੇ ਸਾਨੂੰ ਬੜਾ ਆਰਾਮ, ਬੜਾ ਆਰਾਮ ਰਿਹਾ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਜਿਵੇਂ ਰੋਕ ਲਿਆ, ਅਗਰ ਕੋਈ ਢਾਬਾ ਉਬਾ ਦਿਖ ਗਿਆ ਉੱਥੇ ਥੋੜਾ ਬਹੁਤ ਖਾਧਾ ਪੀਤਾ, ਫਿਰ ਅਸੀਂ ਚੱਲਣ ਲੱਗ ਪਏ। ਅ ਫਿਰ ਅਸੀਂ ਦੇਖਿਆ, ਫਿਰ ਥੋੜ੍ਹੇ ਰੌਣਕ ਵਾਲਾ ਏਰੀਆ ਹੋਵੇ, ਉੱਥੇ ਫਿਰ ਰੋਕ ਲਿਆ ਬੜਾ ਆਰਾਮ ਹੋ ਗਿਆ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਅਸੀਂ ਉਹਨੇ ਸਫ਼ਰ ਕਰਕੇ ਆਏ ਆ, ਹੇਮਕੁੰਟ ਸਾਹਿਬ ਦਾ ਦਰਸ਼ਨ ਕਰਕੇ ਆਏ ਆ। ਬੜੇ ਅੱਛੇ ਦਰਸ਼ਨ ਵੀ ਹੋਏ ਆਰਾਮ ਨਾਲ ਪੋਟ ਤੇ ਅਸੀਂ ਕੀਤਾ ਆਪਨਾ ਤੇ ਆਰਾਮ ਨਾਲ ਅਸੀਂ ਗਏ ਵੀ, ਕੋਈ ਦਿੱਕਤ ਨਈ ਹੋਈ ਸੀ ਸਾਨੂੰ।
ਹਾਂਜੀ, ਮੈਂ ਤੇ ਆਰਾਮ ਰੈਂਦਾ ਈ ਹੈਗੈ। ਆਪਨਾ, ਮਤਲਬ ਫੇਰ ਆਪਨੀ ਸੁਖ-ਸੁਵਿਧਾ ਫੇਰ ਆਪਨੀ ਹੀ ਹੋਂਦੀ ਹੈਗੀ ਏ ਨਾ। ਫ ਐ ਡਰਾਏਵਰਾ ਦੇ ਚੱਕਰਾ ਚ ਤੇ ਫੇਰ ਬੰਦਾ ਕੁਛ ਕੈ ਈ ਨੀ ਸਕਦਾ ਹੈਗੈ ਐ ਕਿ ਤੁਸੀਂ ਇਥੇ ਕੇੜੀ ਚੀਜ ਹੈਗੀ ਏ ਤੇ ਕੇੜੀ ਚੀਜ਼ ਨੀ ਏ, ਨਾਲੇ ਆੱਜ-ਕੱਲ ਦੇ ਲੋਡਰ ਵਗੈਰਾ ਵੀ ਜੇੜੇ ਹੋਂਦੇ ਨੇ, ਏਥੇ ਤੁਸੀਂ ਦੇਖੋ ਕਿ ਸਮਾਨ ਵਗੈਰਾ ਜਿਵੇਂ ਐ ਲੋਕ ਲੈ ਕੇ ਜਾਂਦੇ ਹੈਗੇ ਨੇ ਬੋਤ ਈ ਤੇ ਤੁਆਡਾ ਆਪਨੇ ਹਿਸਾਬ ਨਾਲ ਸਬ ਰੱਖੇਆ ਕੀਤਾ ਹੈਗੈ। ਤੇ ਫੇਰ ਤੇ ਸਹੀ ਰੈਂਦਾ ਐਗੈ, ਨਈ ਤੇ ਅਗਰ ਤੁਸੀਂ ਐਨਾ ਦੇ ਭਰੋਸੇ ਰੈ ਜੋ ਅੱਦੀਆਂ ਚੀਜ਼ਾਂ ਤੇ ਤੁਆਡੀ ਸਬ ਖ਼ਰਾਬ ਹੋ ਹੀ ਜਾਂਣੀਆਂ ਨੇ ਏ ਗਾੱਲ ਹੈਗੀ ਏਨਾਂ ਦੀ ਡ੍ਰਾਈਵਿੰਗ ਵੀ ਔਂਦੀ ਕੋਈ-ਕੋਈ ਹੋਂਦਾ ਏ ਜਿਨਾਂ ਦੀ ਡ੍ਰਾਵਿੰਗ ਬੋਹਤ ਅੱਛੀ ਹੋਂਦੀ ਹੈਗੀ ਏ, ਪਰ ਅਸੀਂ ਅ, ਨੋਰਮਲੀ ਜੋ ਅਸੀਂ ਦੇਖੇਆ ਹੈਗੈ ਓ ਤੇ ਬੋਤ ਰਫ ਡਰਾਈਵਿੰਗ ਹੋਂਦੀ ਹੈਗੀ ਕਿਥੇ ਵੀ ਚਲੇ ਜਾਨਗੇ, ਕਿਸੇ ਵੀ ਸਿਪੀਡ ਤੇ ਚਲੇ ਜਾਨਗੇ ਇੱਕ ਮੇਨਟੇਨ ਰੱਖ ਕੇ ਚੱਲਣਾ ਹੁੰਦਾ ਹੈ ਨਾ। ਮੈਂਟੇਨ ਰਾੱਖ ਕੇ ਅਪਨੀ ਸਿਪੀਡ ਨੂੰ ਨਈ ਚੱਲਦੇ ਹੈਗੇ। ਥੋੜਾ ਜਾ ਬੰਦਾ, ਮੇਨਟੇਨ ਰੱਖ ਕੇ ਚੱਲੇ ਐ ਸਬ ਚੀਜਾ ਤੇ ਫੇਰ ਦੇਖੋ, ਕਿਸੇ ਦਾ ਕੁਛ ਵੀ ਹੋਵੇ ਸਮਾਨ ਹੋਵੇ ਕੁਛ ਵੀ ਹੋਵੇ ਤੇ ਓ ਅਰਾਮ ਨਾਲ ਪੋਹਂਚ ਜਾਂਦੈ, ਕੋਈ ਟੁੱਟ-ਭੱਜ ਨਈ ਹੋਂਦੀ ਹੈ। ਕੀ ਐ, ਕੁੱਛ ਵੀ ਨਈ ਹੋਂਦਾ ਹੈਗੈ। ਫੇਰ ਓ, ਐਸੇ ਚੀਜਾ ਤੋਂ ਕਈ ਲੋਕ ਡਰਦੇ ਹੋਨ ਆੱਜ-ਕੱਲ ਤੇ ਦੂਸਰੇ ਤਰੀਕੇ ਦਾ ਹੋ ਗਿਆ ਸਭ ਕੁਛ ਆ। ਕੁਛ ਵੀ ਮੰਗਾਣਾ ਕਰਨਾ ਕੁਛ ਵੀ ਟਾਂਸਪੋਰਟ ਅੱਜ ਕੱਲ ਅਲੱਗ ਹੀ ਲੇਵਲ ਦਾ ਹੋ ਗਿਆ ਬੰਦਾ ਕਹਿੰਦੇ ਨਹੀਂ ਅਸੀਂ ਇੱਦਾਂ ਨੀ ਕਰਾਂਗੇ ਅਸੀਂ ਦੂਸਰੇ ਤਰੀਕੇ ਨਾਲ ਕਰਾਂਗੇ।
ਹਾਂਜੀ ਹਾਂਜੀ ਨਹੀਂ ਹੁਨੇ ਅਸੀਂ ਇੱਕ ਮੈਰਿਜ 'ਤੇ ਗਏ ਸੀ ਉੱਥੇ ਵੀ ਐਵੇਂ ਹੀ ਕਰਕੇ ਗਏ ਸੀ। ਉਹ ਐੰਨੀ ਰਫ ਗੱਡੀ ਚਲਾ ਰਿਹਾ ਸੀ ਉਹਨੂੰ ਅਸੀਂ ਬਾਰ ਵਾਰ ਕਹਿ ਰਹੇ ਸੀ ਕਿ ਵੀਰ ਜੀ ਥੋੜ੍ਹੀ ਆਰਾਮ ਨਾਲ ਗੱਡੀ ਚਲਾਓ ਥੀਰੇ ਚਲਾਓ। ਐ ਰਾਤ ਦਾ ਟਾਈਮ ਹੈ ਸਨਾਟੀ ਰੋਡ ਹੈ ਥੋੜ੍ਹਾ ਆਰਾਮ ਨਾਲ ਲੇਕਿਨ ਉਹ ਤਾਂ ਡਰਾਈਵਰ ਸੁਣਦਾ ਹੀ ਨਹੀਂ ਪਿਆ ਸੀ ਬਸ ਥੋੜ੍ਹੀ ਦੋ ਮਿੰਟ ਧੀਰੇ ਚਲਾਏ ਫਿਰ ਐੰਨੀ ਫੁਲ ਸਪੀਡ ਚ ਗੱਡੀ ਫਿਰ ਤੇਜ ਗੱਡੀ ਕਰਲੀ ਉਹ ਆ ਕੇ ਅੱਗੇ ਉਹਨੇ ਟਰੱਕ ਨਾਲ ਸਾਡੀ ਗੱਡੀ ਭੇੜ ਦਿੱਤੀ। ਅੱਗੇ ਗੱਡੀ ਦਾ ਜੋ ਸ਼ੀਸ਼ਾ ਲੱਗਿਆ ਹੁੰਦਾ ਉਹ ਵੀ ਟੁੱਟ ਗਿਆ ਹੋਰ ਅੱਗੇ ਦਾ ਹੋਰ ਵੀ ਨੁਕਸਾਨ ਹੋ ਗਿਆ। ਅਸੀਂ ਕਹਿੰਦੇ ਹ ਡਰਾਈਵਰ ਮੰਨਦੇ ਨੀ ਨੇ ਆਵੇ ਕਰਕੇ ਚਲੋ ਆਪਣਾ ਹੋਏ ਤਾਂ ਇਨਸਾਨ ਆਪਣੇ ਹਿਸਾਬ ਨਾਲ ਚਲਾਂਦਾ ਹੈ। ਨਹੀਂ ਨਹੀਂ ਸਾਨੂੰ ਤੇ ਕੋਈ ਨੁਕਸਾਨ ਨਹੀਂ ਹੋਇਆ ਗੱਡੀ ਦਾ ਥੋੜ੍ਹਾ ਜਿਹਾ ਹੋਇਆ ਸੀ। ਤੇ ਫਿਰ ਉਹਨੂੰ ਅਸੀਂ ਕਿਹਾ ਥੀਰੇ ਕਹਿ ਰਹੇ ਸੀ ਚਲਾ ਲੈ ਇਨੀ ਤੇਜ ਰਾਤੀ ਸਨਾਟ ਆ ਵ ਉਧਰੋਂ ਟਰਕਾ ਵਰਕਾ ਵੀ ਆਉਂਦੀਆਂ ਨੇ ਆਰਾਮ ਨਾਲ ਡਰਾਈਵ ਕਰੋ ਗੱਡੀ। ਡਰਾਈਵਰ ਨਹੀਂ ਸੁਣਦੇ ਨੇ ਐਵੇਂ ਆਪਣੀ ਗੱਡੀ ਨਾਲ ਇਹ ਹੁੰਦਾ ਹੈ ਕਿ ਆਰਾਮ ਨਾਲ ਬੰਦਾ ਚਲਾਉਂਦਾ ਵੀ ਦੇਖ ਕੇ। ਚਾਹੇ ਖਾਲੀ ਰੋਡ ਹੋਏ ਚਾਹੇ ਟਰੈਫਿਕ ਹੋਏ ਗੱਡੀ ਜ਼ਿਆਦਾ ਤੇਜ਼ ਸੜਕ ਤੇ ਵੈਸੇ ਹੀ ਰੋਡ ਆਰਾਮ ਨਾਲ ਚਲਾਉਣਾ ਚਾਹੀਦਾ ਟਰੈਫਿਕ ਜ਼ਿਆਦਾ ਤੇਜ਼ ਨਹੀਂ ਚਲਾਉਣਾ ਚਾਹੀਦਾ।
ਜਿਹੜਾ ਸਾਹਮਣੇ ਜਾਣ ਵਾਲਾ ਵੀ ਹੈਗਾ ਹੈ ਦੇਖੋ ਜਦ ਕੋਈ ਆਪ ਵੀ ਚਲਾ ਰਿਹਾ ਆ ਸਾਡੇ ਤੋਂ ਪਿੱਛੇ ਵੀ ਕੋਈ ਆ ਰਿਹਾ ਹੈਗਾ ਜਿੰਨੀ ਅਹ ਆਰਾਮ ਨਾਲ ਚੱਲੋ ਓਨਾ ਸਭ ਪਾਸੇ ਆਰਾਮ ਹੈਗਾ ਹੈ। ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਤਾਂ ਵੀ ਚੰਗੀ ਗੱਲ ਨਹੀਂ ਹੈਗੀ ਹੈ ਇਹ ਸਭ ਜੋ ਚੀਜ਼ ਜਾਣੇ ਆਰਾਮ ਨਾਲ ਆਉਦੀਆਂ ਰਹਿਣ ਤੇ ਸਹੀ ਹੈਗਾ ਕਿਊਕਿ ਐਵੇ ਨੁਕਸਾਨ ਦੇਖੋ ਕਿਸੇ ਦਾ ਵੀ ਹੋਵੇ ਨੁਕਸਾਨ ਤੇ ਨੁਕਸਾਨ ਹੀ ਹੁੰਦਾ ਹੈਗਾ ਇਏਦਾਂ ਦੀ ਭਰਪਾਈ ਤੇ ਜਲਦੀ ਕਿਤੇ ਹੁੰਣਦੀ ਨੀ ਹੈਗੀ ਹੈ ਨੁਕਸਾਨ ਤੇ ਇੱਕ ਵਾਰ ਜ ਬੰਦਾ ਝੱਟ ਹੋ ਹੀ ਜਾਂਦਾ ਹੈਗਾ ਪਰ ਇਹਨਾਂ ਨੂੰ ਮੇਨਟੇਨ ਕਰਦੇ ਕਰਦੇ ਵੀ ਬੜਾ ਟਾਈਮ ਲੱਗ ਜਾਂਦਾ ਹੈਗਾ ਤੇ ਉਹ ਚੀਜ਼ ਦੀ ਚੀਜ਼ ਵਰਗੀ ਚੀਜ਼ ਨਹੀਂ ਰਹਿੰਦੀ ਹੈਗੀ ਹੈ ਕਿ ਕੁਛ ਬੰਦਾ ਕਵੇ ਕਿ ਹਾਂਜੀ ਅਹ ਏਦਾਂ ਅ ਨੁਕਸਾਨ ਹੋਇਆ ਤੇ ਉਹਦੀ ਮੈਂਟੈਂਸ ਵੀ ਉਸ ਤਰੀਕੇ ਦੀ ਹੋ ਸਕੇ
ਹਾਂਜੀ ਹਾਂਜੀ ਨਹੀਂ ਰੋਡ ਤੇ ਵੈਸੇ ਵੀ ਬਹੁਤ ਡਰ ਲੱਗਦਾ ਹੈ ਜਿੰਨਾ ਧੀਰੇ ਹੋ ਸਕਦਾ ਹੈ ਗੱਡੀਆਂ ਚਲਾਓ ਸਾਹਮਣੇ ਵਾਲਾ ਕਿਵੇ ਚ ਬਾਹਹਾ ਉਹਦਾ ਵੀ ਨੀ ਪਤਾ ਸੀ ਧੀਰੇ ਚਲਾ ਰਿਹਾ ਸਾਹਮਣੇ ਵਾਲਾ ਤੇਜ਼ ਚਲਾ ਰਿਹਾ ਤਾਂ ਵੀ ਡਰ ਲੱਗਦਾ ਵੇ ਨਾ ਅੱਜ ਕੱਲ੍ਹ ਮੁੰਡੇ ਤੇ ਨਿੱਕੇੀ ਨਿੱਕੀ ਕੀ ਉਮਰ ਦੇ ਮੁੰਡੇ ਨੇ ਗੱਡੀਆਂ ਲੈ ਲਈ ਇੰਨੀ ਤੇਜ਼ ਗੱਡੀਆਂ ਚਲਾਉਂਦੇ ਨੇ ਅੱਜ ਕੱਲ੍ਹ ਉਹਨਾਂ ਨੂੰ ਦੇਖ ਕੇ ਹੋਰ ਡਰ ਲੱਗਦਾ ਹੈ ਹਾਂ
ਗੱਡੀਆਂ ਤੇ ਜੋ ਦੇਖੋ ਚੱਲੀਆਂ ਚੱਲਣੀਆਂ ਵੱਡੇ ਵੱਡੇ ਜਿਹੜੇ ਅ ਸਭ ਚੀਜ਼ਾਂ ਹੁੰਦੀਆਂ ਹੈਗੀਆਂ ਨੇ ਟਰੋਲੇ ਵਗੈਰਾ ਹੁੰਦੇ ਨੇ ਇਹ ਸਭ ਚਲਾਣੇ ਕਰਨੇ ਤੇ ਇਹ ਸੌਖੀਆਂ ਨੀ ਹੁੰਦੀਆਂ ਵ ਬਿਲਕੁਲ ਪਰਫੈਕਟ ਹੋਣਾ ਚਾਹੀਦਾ ਹੈਗਾ ਤੁਸੀਂ ਕਿੱਦਾਂ ਨਿਕਾਲਨੀ ਕਰਨੀ ਹੈਗੀ ਹੈ ਤੇ ਬ ਅਹ ਛੋਟੀਆਂ ਗੱਡੀਆਂ ਵੀ ਨਿਕਲਦੀਆਂ ਨੇ ਬਾਕੀ ਬਜ਼ਰ ਵਗੈਰਾ ਨੂੰ ਨੋਰਮਲੀ ਸਭ ਕੁਛ ਨਿਕਲਦਾ ਹੈਗਾ ਤੇ ਇਹ ਵੱਡੇ ਵੱਡੇ ਜਿਹੜੇ ਹੁੰਦੇ ਟਰੈਕਟਰ ਉਹ ਉਸ ਹਿਸਾਬ ਨਾਲ ਲਿਆਂ ਤੇ ਇਹਨਾਂ ਦੀ ਲੇਣ ਵੱਖਰੀ ਹੋਵੇ ਲੈਣ ਵੀ ਵੱਖਰੀ ਨ ਹੁੰਦੀ ਹੈਗੀ ਹੈ ਤੇ ਫੇਿਰ ਉਹ ਉੱਥੇ ਕੀ ਚੱਲਦੇ ਕਰਦੇ ਹੈਗੇ ਨੇ ਤੇ ਨੋਰਮਲ ਪਬਲਿਕ ਨੇ ਵੀ ਉਹੀ ਰੋ ਉੱਤੇ ਜਾਣਾ ਹੋਇਆ ਇਹ ਜੋ ਡੇਲੀ ਅਪ ਐਂਡ ਡਾਊਨਸ ਕਰਦੇ ਹੈਗੇ ਨੇ ਕਾਰਾਂ ਤੇ ਕਰਨਾ ਹੋਇਆ ਤੇ ਇਹ ਸਭ ਚੀਜ਼ਾਂ ਦੇਖਣੀਆਂ ਕਰਨੀਆਂ ਪੈਂਦੀਆਂ ਹੈਗੀਆਂ ਨੇ ਕਿ ਹ ਤਾਂ ਆਪ ਹੀ ਸੰਭਾਲ ਕੇ ਚੱਲ ਲੈਂਦਾ ਹੈਗਾ ਫ ਦੇਖੋ ਕ ਲ ਡਰਾਈਵਰ ਵਗੈਰਾ ਤੇ ਫਿਰ ਆਪਣੇ ਹਿਸਾਬ ਨਾਲ ਚੱਲਦੇ ਨੇ ਉਹਨਾਂ ਨੇ ਉਹਨਾਂ ਨੇ ਕਹਿਣਾ ਕੀ ਹੋ ਗਿਆ ਨੁਕਸਾਨ ਤੇ ਹੋ ਗਿਆ ਕੋਈ ਗੱਲ ਨੀ ਰ ਸਾਡਾ ਮਾਲਕ ਭਰੇਗਾ ਆ ਜੋ
ਹਾਂ ਹਾਂ ਉਹਨਾਂ ਨੂੰ ਕਿਹੜਾ ਫਰਕ ਪੈਂਦਾ ਕਿਹੜੀ ਉਹਨਾਂ ਦੀ ਗੱਡੀ ਹੈ ਜੋ ਉਹਨਾਂ ਨੂੰ ਸੋਚਣਾ ਪਏ ਉਹ ਨੁਕਸਾਨ ਕੀਤਾ ਆਪਣਾ ਮਾਲਿਕ ਬੈਠੇ ਹੀਏ ਭਰਨ ਵਾਸਤੇ ਉਹੀਓ ਠੀਕ ਕਰਾਏਗਾ ਕਿਹੜਾ ਸਾਡਾਕਲ ਪੈਸਾ ਲੱਗਦਾ ਹੈ ਉਹ ਆਰਾਮ ਨਾਲ ਹਾਂ ਉਹ ਨਾਲ ਕੋਈ ਪਰਵਾਹ ਨਹੀਂ ਉਲਟੀ ਸੀਟ ਦੀ ਗੱਡੀ ਚਲਾਏ ਨੇ ਨੁਕਸਾਨ ਕਰ ਦਿੰਦੇ ਨੇ ਉਹ ਲੋਕ ਤੇ
ਹਾਂਜੀ ਇਹ ਗੱਲ ਤਾਂ ਹੈਗੀ ਹੈ
ਹਾਂਜੀ
ਅ ਕਈ ਐਸੇ ਹੁੰਦੇ ਨੇ ਕਿ ਜੋ ਇਹ ਹਿਸਾਬਾ ਚੱਲਣ ਦੇ ਕਾਰਨ
ਹਾਂਜੀ ਹਾਂਜੀ ਚਲੋ
ਕੁਛ ਕਹਿ ਨੀ ਸਕਦੇ ਆ ਸਭ ਚੀਜ਼ਾਂ ਦਾ ਕਿ ਕਿੱਥੇ ਹੋਣਾ ਹੈਗਾ ਕਰਨੀ ਤੇ ਉਹਨਾਂ ਨੇ ਆਪਣੀ ਮਰਜ਼ੀ ਹੁੰਦੀ ਹੈਗੀ
ਹਾਂਜੀ ਹਾਂਜੀ
ਹਾਂਜੀ ਚੰਗਾ ਮੈਂ ਨਾ ਕੋਈ ਆ ਗਿਆ ਸੀਗਾ ਤੇ ਮੈਂਹਰਾ ਬਾਹਰ ਦੇਖ ਲਵਾਂ ਗੈਸਟ ਟ ਨੇ ਥੋੜੇ ਮੈਂ ਤੁਹਾਡੇ ਨਾਲ ਫੇਰ ਗੱਲ ਕਰ
ਠੀਕ, ਠੀਕ ਹੈ, ਠੀਕ ਹੈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।